ਹਾਂਜੀ
ਸੱਸਰੀ ਕਾਲ ਜੀ।
ਛੱਸਰੀ ਕਾਲ ਜੀ।
ਤੁਹਾਡੇ ਘਰੇ ਬੇਬੇ-ਬਾਪੂ ਭੈਣ-ਭਰਾ ਸਾਰੇ ਵਧੀਆ ਨੇ।
ਸਭ ਵਧੀਆ ਨੇ ਤੁਹਾਡੇ ਗਾਰ ਸਭ ਵਧੀਆ ਨੇ।
ਜੀ ਸਾਡੇ ਘਰ ਸਾਰੇ ਵਧੀਆ ਨੇ ਦੇਖੋ ਅੱਜ ਮੇਰੇ ਕੋਲ ਇੱਕ ਬੋਤ ਵਧੀਆ ਟੋਪਿਕ ਸੀ ਕਿ ਤੁਆਨੂੰ ਪਤਾ ਐ ਜਿਵੇਂ ਕਿ ਗੌਰਮੈਂਟ ਜੋਬ ਔਰ ਪ੍ਰਾਈਵੇਟ ਜੋਬ ਦੇ ਅੰਦਰ ਕੀ-ਕੀ ਡਿਫਰੈਂਸ ਹੁੰਦੇ ਆ ਤੁਆਨੂੰ ਅੱਜ ਇਸ ਟੋਪਿਕ ਤੇ ਗੱਲ ਕਰਾਂਗਾ ਮੈਂ
ਹੂੰ-ਹੂੰ ਬੋਲੀਏ-ਬੋਲੀਏ ਸੀ।
ਜਿਵੇਂ ਤੁਆਨੂੰ ਪਤਾ ਈ ਹੋਗਾ ਕਿ ਦੇਖੋ ਹਰ ਬੰਦੇ ਨੂੰ ਅੱਜ-ਕੱਲ੍ਹ ਪ੍ਰਾਈਵੇਟ ਜੋਪਾਂ ਦੇ ਅੰਦਰ ਸੈਲਰੀ ਤਾਂ ਕੁਛ ਹੈ ਨੀ ਦਸ-ਦਸ ਬਾਰਾਂ-ਬਾਰਾਂ ਹਜ਼ਾਰ ਮਿਲਦੇ ਆ। ਲੋਕ ਮੋਵ ਮੋਵਿਲ ਦੇ ਕਾਰਖਾਨਿਆਂ ਤੇ ਕੰਮ ਕਰਦੇ ਆ ਘੱਟ ਪੈਸੇ ਮਿਲਦੇ ਆ। ਤੇ ਫਿਰ ਇਹੀਉ ਮਤਲਬ ਪ੍ਰਾਈਵੇਟ ਜੋ ਕੰਮ ਮਿਲ ਜਾਏ ਓ ਕੰਮ ਕਰ ਲਈ ਦਾ।
ਦੇਖੋ ਮੈਂ ਦੱਸਾਂ ਗੌਰਮੈਂਟ ਜੋਬ ਨਾ ਮੇਰੀ ਗੱਲ ਸੁਣੋ ਗੌਰਮੈਂਟ ਜੋਬ ਨਾ ਬੰਦੇ ਨੂੰ ਪਕੜਨ 'ਚ ਟੈਮ ਲੱਗਦਾ। ਪਰ ਜਦੋਂ ਬੰਦਾ ਫੜ ਲੈਂਦਾ ਨਾ ਫਿਰ ਓ ਪੀਕ ਤੇ ਚਲਿਆ ਜਾਂਦਾ।
ਬਿਲਕੁਲ ਮੇਰੀ ਗੱਲ ਸੁਣੋ ਤੁਸੀਂ ਮੇਰ
ਓ ਪ੍ਰਾਈਵੇਟ ਵਾਲਾ ਨਾ ਘਰ ਈ ਬੈਠਾ ਰੈਂਦਾ ਬਸ ਤੇਲ ਰਗੜਦਾ ਰੈਂਦਾ ਬਸ
ਬਿਲਕੁਲ ਤੇਲ ਤੇ ਓ ਤੇਲਾਂ ਤੇ ਮੋਵਲ ਤੇਲ ਏ ਸਭ ਚੀਜ਼ਾਂ ਮੇਰੀ ਗੱਲ ਤੇ ਸੁਣੋ
ਹਾਂਜੀ-ਹਾਂਜੀ
ਜਿਵੇਂ ਕਿ ਤਾਨੂੰ ਪਤਾ ਈ ਹੋਗਾ ਦੇਖੋ ਕਿ ਜੋ ਗੌਰਮੈਂਟ ਜੋਬ ਏ ਨਾ ਇਦੇ ਅੰਦਰ ਬੜੇ ਫਾਇਦੇ ਮਿਲਦੇ ਆ। ਜੋ ਅਸਲੀ ਜਿਵੇਂ ਜੋਬ ਹੋਣੀ ਚਾਈਦੀ ਏ। ਸਾਰੀ ਪ੍ਰਾਈਵੇਟ ਜੋਬਾਂ ਨੂੰ ਵੀ ਇਂਝ ਈ ਹੋਣਾ ਚਾਈਦੈ ਲੋਕੀ ਕਿਉਂ ਗੌਰਮੈਂਟ ਜੋਬਾਂ ਦੇ ਪ ਦੇ ਪਿਛੇ ਪਜਦੇ ਆ ਦੇਖੋ, ਮੈਂ ਦਸਦਾ ਇਥੇ ਸੈਲਰੀ ਅੱਛਾ ਕੀ ਹੁੰਦੀ ਏ ਸੀਟੀ ਦੇ ਆਪਣੇ ਮਾਹੌਲ ਦੇ ਹਿਸਾਬ ਨਾਲ ਸੈਲਰੀ ਐਵਰੇਜ ਸੈਲਰੀ, ਓਦੀ ਅੱਛੀ ਹੁੰਦੀ ਏ। ਦੂਜੀ ਚੀਜ ਕੋਈ ਤੁਆਨੂੰ ਕੰਮ ਨੀਂ ਸਕਦਾ ਬਿਲਕੁਲ ਜਦੋਂ ਤੱਕ ਉੱਤੇ ਨੇ ਤਾਂ ਉੱਥੇ ਤੱਕ ਕਾਰਵਾਈ ਹੋਏਗੀ ਤੁਆਡੀ ਕੋਈ ਬੋਤ ਵੱਡੀ ਗਲਤੀ ਹੋਏਗੀ ਤਾਂ ਹੀ ਤੁਸੀਂ ਨਿਕਲ ਸਕਦੇ ਓ ਓਨਾ ਤੋਂ ਕਿਸੇ ਦੇ ਅੰਦਰ ਤੁਆਡੇ ਅੰਦਰ ਦਮ ਨੀਂਏ। ਤੁਆਡਾ ਸੀਨੀਅਰ ਹੋਏ, ਤੁਆਡਾ ਜੂਨੀਅਰ ਹੋਏ ਕਿ ਤੁਆਨੂੰ ਕੰਮ ਤੋਂ ਈਂ ਕੱਡਵਾਦੇ।
ਹੂੰ, ਕਾਫੀ ਲੋਕਾਂ ਨੂੰ ਏਦਾਂ ਹੁੰਦਾ ਏ ਸੁਣੋ-ਸੁਣੋ ਜੀ- ਸੁਣੋ ਜੀ-ਸੁਣੋ ਜੀ। ਕਾਫੀ ਲੋਕਾਂ ਨਾਲ ਕਾਫੀ ਲੋਕਾਂ ਨਾਲ ਏਦਾਂ ਹੁੰਦੈ। ਹੁੰਦਾ ਏ। ਮੇਰੀ ਗੱਲ ਤਾਂ ਸੁਣੋ ਕਾਫੀ ਲੋਕਾਂ ਨਾਲ ਏਦਾਂ ਹੁੰਦਾ ਏ ਕਿ ਕੱਪੜੇ ਦੁਕਾਨਾਂ ਤੋਂ ਨਿਕਲ ਜਾਂਦੇ ਨੇ ਸੱਚੀ ਗੱਲ ਏ, ਤਾਡੀ ਦੱਸੋ-ਦੱਸੋ
ਬਿਲਕੁਲ ਦੇਖੋ, ਗੌਰਮੈਂਟ ਜੋਬ ਦੇ ਅੰਦਰ ਇੱਕ ਚੀਜ ਏ ਐਏ ਕਿ
ਹੂੰ
ਜੋ ਕੋਈ ਵੀ ਤੁਆਨੂੰ ਨਿਕਾਲ ਨੀਂ ਸਕਦਾ ਆਸਾਨੀ ਨਾਲ। ਬਾਕੀ ਜੋ ਗੌਰਮੈਂਟ ਜੋਬ ਦੇ ਅੰਦਰ ਐ ਹੈ ਕਿ ਤੁਆਨੂੰ ਲਾਸਟ ਦੇ ਅੰਦਰ ਜੋ ਜਦੋਂ ਤੁਸੀਂ ਰਿਟਾਇਰ ਹੋ ਗਏ, ਏਕ ਰਿਟਾਇਰਮੈਂਟ ਦੀ ਏਜ ਹੈਗੀ ਏ ਮਤਲਬ ਮੰਨ ਲਓ ਸੱਠ ਸਾਲ ਏਜ ਹੁੰਦੀ ਏ ਨਾ ਟਰਾਏ ਦੀ, ਓ ਏਜ ਹੈਗੀ ਏ। ਓਦੇ ਬਾਅਦ ਤੁਆਨੂੰ ਯਾਂ ਤੇ ਫੋਰਟੀ ਜ ਤੁਆਡੀ ਜਿੰਨੀ ਏਜ ਹੈਗੀ ਏ ਉਮਰ ਹੈਗੀ ਏ ਬੱਚੀ ਓਨੇ ਸਾਲ ਲਗਾਤਾਰ ਏ ਪੈਨਸ਼ਨ ਮਿਲੇਗੀ ਯਾਂ ਫੇਰ ਤੁਸੀਂ ਅਪਨੇ ਕੱਠੇ ਓ ਪੈਸੇ ਲੈ ਸਕਦੇਓ। ਓਨੇ ਸਾਲ ਦੀ ਸੈਲਰੀ ਕਿੰਨੀ ਵਧੀਆ ਚੀਜ ਹੈਗੀਏ। ਐ ਚੀਜ਼ਾਂ ਪ੍ਰਾਈਵੇਟ ਜੋਬ ਦੇ ਅੰਦਰ ਬਿਲਕੁਲ ਨੀਂ ਹੈਗੀਆਂ।
ਨਈਂ, ਨਈਂ-ਨਈਂ, ਮੈਂ ਨੀ
ਪ੍ਰਾਈਵੇਟ ਜੋਬ ਦੇ ਅੰਦਰ ਦਸ-ਬਾਰਾਂ ਹਜ਼ਾਰ ਰੁਪਏ ਸੈਲਰੀ ਮਿਲ ਜਾਏਗੀ ਤੁਆਨੂੰ
ਹੂੰ, ਬਿਲਕੁਲ ਸਈ ਗੱਲ, ਹੂੰ।
ਬਾਕੀ ਤੁਸੀਂ ਕੀ, ਹਾਂ
ਦੇਖੋ ਅਪਨਾ-ਅਪਨਾ ਹਿਸਾਬ ਏ ਵੈਸੇ ਤਾਂ ਕਾਫੀ ਜਗ੍ਹਾਵਾ ਤਾਂ ਇੱਦਾਂ ਹੈ ਵੀ ਪਰ ਹਰ ਜਗ੍ਹਾ ਤੇ ਨਈਂ। ਜਿਦਾਂ ਔਫਸ਼ਨ, ਹਨਾ। ਔਰ ਮੇਰੇ ਮੁਤਾਬਿਕ ਤਾਂ ਦੇਖੋ ਗੌਰਮੈਂਟ ਜੋਬ ਤਾਂ ਹਰ ਬੰਦਾ ਹੀ ਕੈਂਦਾ ਕਿ ਵਧੀਐ। ਹਰ ਬੰਦਾ ਈਂ ਕੈਂਦਾ ਪਰ, ਅਗਰ ਐ ਪ੍ਰਾਈਵੇਟ ਜੋਬ ਜੇ ਐ ਵਾਲੀ ਸੁਵਿਧਾ ਮਿਲ ਜਾਣ ਨਾਂ ਬੰਦਿਆਂ ਨੂੰ। ਤਾਂ ਬਸ, ਜੰਨਤ ਈ ਛੂਹ ਲੈਣਗੇ ਕਿਉਂਕਿ ਨਾ ਦੇਖੋ ਪ੍ਰਾਈਵੇਟ ਜੋਬ ਤੇ ਨਾ ਬੰਦਾ ਕੰਫਰਟੇਬਲ ਜਾਦਾ ਹੁੰਦੈ, ਗੌਰਰਮੈਂਟ ਜੋਬ ਤੇ ਨਾਲ ਹਾਜੀ ਹਨਾ, ਕੰਫਰਟੇਬਲ ਕਿਉਂ ਹੁੰਦਾ ਓਥੇ ਥੋੜੀ ਫੈਸਿਲਿਟੀ ਵਧੀਆ ਮਿਲ ਜਾਂਣਗੇ ਨਾ ਬੰਦਿਆਂ ਨੂੰ ਬਾਸ ਹਾਂਜੀ-ਹਾਂਜੀ ਸੁਣ ਰੇਆ।
ਤੇ ਸੁਨਦੇ ਰਓ ਨਾਂ ਮੇਰੀ। ਪ੍ਰਾਈਵੇਟ ਜੋਬ ਦੇ ਅੰਦਰ ਦੇਖੋ, ਸੈਲਰੀ ਬੜੀ ਘੱਟ ਹੁੰਦੀਐ।
ਹਾਂਜੀ-ਹਾਂਜੀ।
ਔਰ ਗੌਰਮੈਂਟ ਜੋਬ ਅੰਦਰ ਦੇਖੋ, ਸੈਲਰੀ ਬੋਤ ਜਾਦਾ ਹੁੰਦੀਐ। ਬਾਕੀ ਜੇ ਪ੍ਰਾਈਵੇਟ ਜੋਬ ਦੇ ਅੰਦਰ ਦਿੱਕਤ ਹੈਗੀ ਕਿ ਮਾਲਿਕ ਸਾਨੂੰ ਕਦੇ ਵੀ ਕੱਢ ਸਕਦੈ ਜਦੋਂ ਓਦਾ ਮਨ ਕਰੇਗਾ ਤਾ ਕੱਢਦੇਗਾ, ਓਦਾ ਕੰਮ ਨੀ ਚੱਲੇਗਾ ਓ ਤੁਆਨੂੰ ਕੱਢ ਦੇਗਾ। ਲੇਕਿਨ ਗੌਰਮੈਂਟ ਜੋਬ ਦੇ ਅੰਡਰ ਕੰਮ ਚੱਲੇ ਨਾ ਚੱਲੇ ਤੁਹਾਨੂੰ ਸੈਲਰੀ ਮਿਲੇਗੀ। ਲੇਕਿਨ ਐਸ ਚੱਕਰ ਚ ਨਾ ਯੂਥ ਬੋਹਤ ਪਰਸ਼ਾਨ ਹੋ ਗੇਆ ਏ। ਹਰ ਬੰਦਾ ਗੌਰਮੈਂਟ ਜੋਬ ਪਾਣ ਦੇ ਚੱਕਰ ਇੱਚ ਪਾਗਲ ਹੋਏਆ ਪੇਆ, ਜਦਕਿ ਤੁਹਾਨੂੰ ਪਤਾ ਐ ਕੋਈ, ਕੋਈ ਉਹਦਾ ਹੈਗਾ ਹੈ ਯਾ ਫਿਰ ਕੋਈ ਰੈਪੋ। ਉਹ ਹੈਗੀ ਏ ਪੋਸਟ, ਉਹਦੀ ਮੰਨ ਲਓ ਪੰਜ ਹਜ਼ਾਰ ਸੀਟਾਂ ਆ ਰਈਆਂ ਨੇ।
ਹਮ।
ਤੇ ਅਪਲਾਏ ਕਰ ਰਏ ਨੇ ਦੋ ਲੱਖ, ਪਾਂਜ ਲੱਖ, ਤਿੰਨ ਲੱਖ, ਲੋਕ।
ਹਮ।
ਤੇ ਜੋ ਵਦ ਯੂਥ ਹੈਗਾ ਜੋ ਮਤਲਬ, ਜਵਾਨ ਲਓ ਕੋਈ ਚੱ ਪਰਾਸੀ ਦੀ ਨੌਕਰੀ ਹੈਗੀ ਐ, ਉਹਦੇ ਲਈ ਤੇ ਬਸ ਇੰਟਰ ਪਾਸ ਬੰਦਾ ਚਾਈਦਾ ਐ। ਲੇਕਿਨ ਉਹਨੂੰ ਉਹ ਜੋਬ ਪਾਣ ਦੇ ਚੱਕਰ ਇੱਚ ਐਮ ਏ ਐੱਮ ਬੀ ਏ, ਐਮ, ਐੱਮ ਬੀ ਬੀ ਏ ਏਹ ਵੱਡੇ-ਵੱਡੇ ਜੋ ਕੋਰਸਿਸ ਕਰਦੇ ਨੇ ਮਾਸਟਰ ਦੇ ਡਿਗਰੀ ਦੇ ਉਹ ਵੀ ਜੋਬ ਅਪਲਾਈ ਕਰਦੇ ਪਏ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੋ ਸਕਿਓਰ ਜੋਬ ਐ ਉਹ ਏਹੀ ਹੈਗੀ ਏ, ਸੈਲਰੀ ਸਾਨੂੰ ਅੱਛ ਕਿ ਮਿਲ ਜਾਏਗੀ ਐ ਉਹਨੂੰ ਉਹੀ ਚੀਜ਼ ਨੇ ਜੋ ਏਕ ਚਪਰਾਸੀ ਦੀ ਸੈਲਰੀ ਹੈਗੀ ਹੈ ਨਾ ਗੌਰਮੈਂਟ ਇੱਚ ਉਹ ਤੁਹਾਨੂੰ ਪ੍ਰਾਈਵੇਟ ਜੋਬ ਵਿੱਚ ਐੱਮ ਬੀ ਏ ਵਾਲੇ ਬੰਦੇ ਨੂੰ ਮਿਲੇਗੀ। ਤਾਂਹੀ। ਯੂਥ ਜੋ ਏ ਬੜਾ ਪਰੇਸ਼ਾਨ ਹੋ ਗੇਆ, ਹਰ ਬੰਦੇ ਨੂੰ ਗੌਰਮੈਂਟ ਜੋਬ ਦਾ ਨਸ਼ਾ ਚੜ੍ਹੇਆ ਪੇਆ ਏ। ਲੇਕਿਨ ਉਹਨਾਂ ਨੂੰ ਪਤਾ ਏ ਕਿ ਏਹ ਏਹ ਚੀਜ਼ ਜ਼ਰੂਰੀ ਨਈ, ਸਈ ਨਹੀਂ ਐ ਏਹ ਚੀਜ਼, ਪ੍ਰਾਈਵੇਟ ਜੋਬ ਪ੍ਰਾਈਵੇਟ ਜੋਬ ਵਾਲੇਆਂ ਨੂੰ ਸੁਧਰਨਾ ਚਾਈਦਾ ਏ ਤੇ ਗੋਰਮੈਂਟ ਨੂੰ ਪ੍ਰਾਏਵੇਟ ਜੋਬ ਵਾਲੇਆਂ ਨੂੰ ਦੱਸਣਾ ਚਾਈਦਾ ਏ ਕਿ ਉਹਨਾਂ ਨੂੰ ਸੈਲਰੀ ਜ਼ਾਦਾ ਦੇਣ। ਤੇ ਪੂਰੀ ਫੈਸਿਲਿਟੀਜ਼ ਦੇਣ ਆਪਣੇ ਇੰਪਲੋਏ ਨੂੰ।
ਦੇਖੋ ਹਰ ਜਗ੍ਹਾ ਤੇ ਸੇਮ ਨਈ ਹੁੰਦਾ ਸਿਸਟਮ। ਹਰ ਜਗ੍ਹਾ ਤੇ ਥੋੜ੍ਹਾ-ਥੋੜ੍ਹਾ ਅਲੱਗ ਹੁੰਦਾ ਐ ਮੇਨੇ ਮੁਤਾਬਿਕ ਸਿਸਟਮ।
ਹਮ।
ਹਨਾ? ਸਾਨੂੰ ਸਿਸਟਮ ਦੇ ਸਾਬ ਨਾਲ ਚੱਲਣਾ ਚਾਈਦਾ ਏ ਮੇਰੇ ਮੁਤਾਬਿਕ ਤੇ। ਠੀਕ ਹੈ ਜੀ? ਮੈਂ ਤੇ ਖੁਦ ਏਹ ਈ ਕਵਾਂਗਾ ਕਿ ਦੇਖੋ ਗੌਰਮੈਂਟ ਜੋਬ ਵਾਲਾ ਸਿਸਟਮ ਐ, ਉਹ ਪ੍ਰਾਈਵੇਟ ਜੋਬ ਵਤ ਬੋਹੋ ਵਧੀਆ ਰਹੇਗਾ।
ਇੱਕ ਦੋ ਪੋਸ ਹੈਗੀਆਂ ਨੇ ਦੇਖੋ ਪ੍ਰਾਈਵੇਟ ਜੋਬ ਦੇ ਅੰਦਰ ਇੱਕ ਦੋ ਪੋਸਟਾਂ ਆਇਆਂ ਨੇ ਜਿਵੇਂ ਮੈਨੇਜਰ ਦੀ ਪੋਸਟ ਹੁੰਦੀ ਏ। ਏਹਦੇ ਨਾਲ ਕੀ ਹੁੰਦਾ ਏ ਤੁਹਾਨੂੰ ਸੈਲਰੀ ਵੀ ਅੱਛੀ ਮਿਲ ਜਾਏਗੀ। ਤੁਹਾਨੂੰ ਫਲੈਟ ਵੀ ਮਿਲ ਜਾਏਗਾ। ਤੁਹਾਡੇ ਖ਼ਰਚੇ ਵੀ ਮਿਲ ਜਾਣਗੇ, ਲੇਕਿਨ ਏਹ ਜੋਬ ਬੜੀ ਘੱਟ ਹੁੰਦੀ ਨੇ।
ਗੌਰਮੈਂਟ ਦੇ ਵੰਦਰ ਹਰ ਬੰਦੇ ਨੂੰ ਫੈਸਿਲਿਟੀ ਮਿਲਦੀ ਏ ਤੁਸੀਂ ਵੇਖਿਆ ਕਾਰ ਮਿਲਦਾ ਏ। ਰੇਹਣ ਲਈ, ਸਈ ਏ ਨਾ ਵਧੀਆ ਨਾਲੇ ਕਾਰ ਮਿਲਦਾ ਏ ਹ ਰ ਚੀਜ਼ ਦੀ ਫੈਸਿਲਿਟੀ ਪੂਰੀ ਮਿਲਦੀ ਏ। ਤੁਆਨੂੰ ਕੀ, ਤੁਆਨੂੰ ਕੀ ਲੱਗਦਾ ਏ ਕਿ ਪ੍ਰਾਈਵੇਟ ਜੋਬ ਕਿੱਦਾਂ ਦੀ ਹੋਣੀ ਚਾਈਦੀ ਏ? ਏਕ ਅੱਸੀ ਸਈ ਪ੍ਰਾਈਵੇਟ ਜੋਬ।
ਦੇਖੋ ਅਸਲੀ ਸਈ ਪ੍ਰਾਈਵੇਟ ਜੋਬ ਇਦਾਂ ਦੀ ਹੋਣੀ ਚਾਈਦੀ ਏ ਕਿ ਪੈਲੀ ਗੱਲ ਤੇ ਬੰਦੇ ਨੂੰ ਅਗਰ ਕੰਮ ਕਰ ਰੇਆ ਏ ਤੇ ਕੰਮ ਕਾਰ ਵਾਲਾ ਬੰਦਾ ਤੱਗੜਾ ਏ। ਉਹਨੂੰ ਕਾਫੀ ਨੌਲੇਜ ਹੈਗੀ ਏ ਆਪਣੇ ਕੰਮ ਦੀ, ਹੈ ਨੀ ਹਰ ਕੰਮ ਦੀ ਸਿਰ ਆਪਣੇ ਕੰਮ ਦੀ ਜੋਬ ਕਰਦਾ ਏ। ਤਾਂ ਉਸ ਨੌਲੇਜ ਦੇ ਹਿਸਾਬ ਦੇ ਉਹਨੂੰ ਪੈਸੇ ਮਿਲਦੇ ਨੇ ਕਾਫੀ ਲੋਕਾਂ ਚ ਏਦਾਂ ਹੁੰਦੇ ਨੇ। ਸੋਚਦੇ ਨੇ ਯਾਰ ਮੈਂ ਤੇ ਯਾਰ ਤੀਹ, ਤੀਹ ਹਜ਼ਾਰ ਤੱਕ ਦਾ ਬੰਦਾ ਵਾਂ। ਜਿੱਦਾਂ ਮੈਂ ਕੰਮ ਕਰਨਾ ਵਾਂ, ਪੂਰਾ ਸੇਲਸਮੈਨ ਬਣ ਚੁੱਕਿਆ ਵਾ, ਇਹ ਵਗੈਰਾ- ਵਗੈਰਾ ਕਾਫ਼ੀ ਚੀਜ਼ਾਂ ਹੁੰਦੀਆਂ ਨੇ। ਹਨਾ ਅਤੇ ਉਹ ਸਾਈਡ 'ਤੋਂ ਉਸ ਬੰਦੇ ਨੂੰ ਉਦੇ ਮੁਤਾਬਿਕ ਪੈਸੇ ਮਿਲਣੇ ਚਾਹੀਦੇ ਆ, ਬਸ ਹੋਰ ਵੱਧਦੇ ਵੀ ਰਹਿਣੇ ਚਾਹੀਦੇ ਆ, ਤਾਂ ਈ ਪ੍ਰਾਈਵੇਟ ਜੋਬ ਪ੍ਰਾਈਵੇਟ ਜੋਬ ਰਹੇਗੀ। ਪਰ‌ ਜਿੱਥੇ ਪ੍ਰਾਈਵੇਟ ਜੋਬ ਦਾ ਕੋਈ ਉਹੀ ਨਹੀਂ ਐ, ਜੋਰ ਈ ਨੀ ਐ। ਤੇ ਕੋਈ ਫਾਇਦਾ ਨਹੀਂ ਏ। ਬਾਕੀ ਮੈਂ ਤੁਹਾਨੂੰ ਵੇਖ ਕੇ ਜਾਂ ਲੈਣਾ ਚਾਹ ਰਹੇ ਹੋ ਤੇ ਤੁਹਾਡੀ ਗੱਲ ਸੁਣੋ ਮੜੀ ਜੀ ਤੁਸੀਂ ਕਰਦੇ ਪਾਏ ਸੀ ਕਿ ਹਰ ਬੰਦਾ ਐਮ ਬੀ ਵੇਸ ਵਾਲਾ ਬੰਦਾ ਵੀ ਖਾਲੀ ਸਿਵਲਟੀ ਐ ਫਿਰ ਇੱਧਰ ਦੀ ਚੀਜ਼ਾਂ ਤੇ ਭੱਜ ਰਿਹਾ, ਚਪਰਾਸੀ ਦੇ ਪਿੱਛੇ ਭੱਜ ਰਿਹਾ। ਤੇ ਉਹਨਾਂ ਨੂੰ ਪਤਾ ਏ ਕਿ ਅਸੀਂ ਐ ਬੀ ਬੀ ਐਸ ਕੀਤਾ ਹੋਇਆ, ਉਰ ਅੱਜ ਦੇ ਟਾਇੰਮ ਤੇ ਕੋਈ ਵੱਡੀ ਸਰਕਾਰੀ ਜੋਬ ਮਤਲਬ ਮਿਲਣੀ ਬਹੁਤ ਮੁਸ਼ਕਿਲ ਏ। ਇਹ ਵਾਲੀ ਉਹਨਾਂ ਨੂੰ ਆਸਾਨੀ ਨਾ ਮਿਲ ਜੇ ਗੀ। ਤਾਂ ਉਹ ਆਪਣੇ-ਆਪ ਨੂੰ ਕਵਰ ਕਰਦੇ ਚੱਲ ਰਿਹੇ ਆ ਬਸ
ਬਿਲਕੁਲ ਵੇਖੋ ਮੈਂ ਤੁਹਾਨੂੰ ਦੱਸਿਆ ਵਾਂ। ਕਿ ਜਦ ਲੋਕਾਂ ਨੂੰ, ਜਦ ਲੋਕਾਂ ਨੂੰ ਤੁਸੀਂ ਇੱਕ ਚੀਜ਼ ਦੇਖਿਓ ਕਿ ਪੜ੍ਹੇ- ਲਿਖੇ ਬੱਚੇ ਵਿਚਾਰੇ। ਪੜ੍ਹੇ ਲਿਖੇ ਜੋ ਲੋਕ ਨੇ
ਹਮ
ਉਹ ਠੇਲੇ ਕਿਉਂ ਨਾ ਲਗਾਂਦੇ ਪਏ ਨੇ ਕਿਉਂਕਿ ਉਹਨਾਂ ਨੂੰ ਇਤਨਾ ਪਤਾ ਚੱਲ ਗਿਆ ਕਿ ਜੋ ਠੇਲੇ ਦੇ ਅੰਦਰ ਅਰਨਿੰਗ ਹੋ ਜਾਏਗੀ। ਉਹ ਉਹਨਾਂ ਨੂੰ ਕੋਈ ਜੋਬ ਨੀਂ ਦੇ ਸਕਦੀ।
ਪ੍ਰਾਈਵੇਟ ਜੋਬ ਨੀਂ ਦੇ ਸਕਦੀ।
ਪ੍ਰਾਈਵੇਟ ਜੋਬ ਨੀਂ ਦਿੱਤੀ ਗਈ ਡੀ ਪ੍ਰਾ ਅਗਰ ਤੁਸੀਂ ਦੇਖੋ ਇਹ ਚੀਜ਼ ਇਹਨ- ਕੋਈ ਐਮ ਬੀਏ ਵਾਲਾ ਬੰਦਾ ਏ, ਉਹ ਪੜ੍ਹਾ- ਲਿਖਾ ਬੰਦਾ ਉਹਨੂੰ ਪਤਾ ਏ ਕਿ ਭਾਈ ਮੈਂ ਪੰਜ ਹਜ਼ਾਰ ਰੁਪਇਆ ਠੇਲੇ ਦਾ ਈ। ਕੰਮ ਕਰਾਂਗਾ, ਦੋ ਹਜ਼ਾਰ ਰੁਪਏ ਕਮਾਵਾਂਗਾ, ਆਪਣਾ ਸਾਠ ਹਜ਼ਾਰ। ਮਹੀਨਾ ਸੈਲਰੀ ਹੋਵੇ ਗੀ।
ਹਮ
ਔਰ ਉਹਹੀਓ ਚੀਜ਼, ਉਹਹੀਉ ਉਹਨੂੰ ਇਹ ਚੀਜ਼ ਪਤਾ ਹੈ ਕਿ ਮੈਂ ਅਗਰ ਦੀ ਜੋਬ ਟੂੰਡਾ ਉਹ ਮੈਨੂੰ ਨਸੀਬ ਨਹੀਂ ਹੋਣੀ। ਉਹ ਨਹੀਂ ਮਿਲੇਗੀ ਉਹਨੂੰ
ਬਸ ਤੇ ਵੀ ਜਾਂਦੇ ਨੇ।
ਉਹ ਆਈਓ ਇਹ ਬਾਹਰ ਹੁੰਦਾ ਐ, ਦੇਖੋ ਆ ਉਹ ਬੰਦਾ ਬਾਹਰ ਹੁੰਦਾ ਤੇ ਉਹਨੂੰ ਆਰਾਮ ਨਾਲ ਪੰਜ ਛੇ ਲੱਖ ਰੁਪਏ ਸੈਲਰੀ ਦੀ ਜੋਬ ਮਿਲ ਜਾਂਦੀ ਆਰਾਮ ਨਾਲ।
ਕਿ ਹਾਂ ਚਲੋ ਮੈਂ ਜੋਬ ਕਰ ਲੈਂਦਾ ਵਾਂ।
ਅਰੇ ਕਾਫੀ ਉਹ ਹੈਗੇ ਨੇ, ਜਗ੍ਹਾਵਾਂ ਜੋ ਪੈਸੇ ਵੀ ਕਾਫੀ ਦਿੰਦੇ ਨੇ।
ਇਸ ਚੀਜ਼ ਦੇ, ਮੇਰੇ ਮੁਤਾਬਿਕ ਦੇਖੋ। ਸਾਨੂੰ ਗੌਰਮੈਂਟ ਜੋਬ ਦੇ ਪਿੱਛੇ ਇੰਨਾ ਵੀ ਨਹੀਂ ਭੱਜਣਾ ਚਾਹੀਦਾ। ਬਟ ਅਗਰ ਮਿਲ ਰਹੀ ਐ ਤੇ ਛੱਡਣਾ ਵੀ ਨਹੀਂ ਚਾਹੀਦਾ।
ਅਪਲਾਈ ਕਰਨਾ ਚਾਹੀਦਾ ਲੇਕਿਨ ਇਹਨਾਂ ਪ ਪਾਗਲ ਨਹੀਂ ਹੋਣਾ ਚਾਹੀਦਾ
ਠੀਕ ਹੈ
ਕਈ ਬੱਚੇ ਹੁੰਦੇ ਨੇ ਕਿ ਪੰਜ ਪੰਜ ਸਾਲ ਤਾ ਗੌਰਮੈਂਟ ਜੋਬ ਦੀ ਤਿਆਰੀਆਂ ਕਰਦੇ ਰਹਿੰਦੇ ਨੇ ਬਾਅਦ ਵਿੱਚ ਲੱਗਦੀ ਨੀ ਕਿਉਂਕਿ ਬਈ ਏ ਰਸ਼ ਹੀ ਇੰਨਾ ਹੈ ਇਸ ਲਾਈਨ ਦੇ ਅੰਦਰ ਬੜੇ ਸਾਰੇ ਲੋਗ ਨੇ
ਹਾਂਜੀ ਇੱਕ ਇਹ ਸਾਡਾ ਨਾ ਸਿ ਸਿਸਟਮ ਐ ਸਿਸਟਮ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਸਾਨੂੰ
ਉਹੀਓ ਚੀਜ਼ ਹੈ ਨਾ ਉਹ ਹੈਲੋ ਬੜੀ ਬੜੇ ਸਾਰੇ ਲੋਗ ਹੋਂਣ ਦੇ ਚੱਕਰ ਇੱਚ ਨਾ ਜੋ ਸਹੀ ਲੋਗ ਨੇ ਜੋ ਲਈ
ਉਹਨਾਂ ਨੂੰ ਵੀ ਨੌਕਰੀ ਨਹੀਂ ਮਿਲ ਪਾਂਦੀ ਗੌਰਮੈਂਟ ਦੀ
ਔਰ ਇਹ ਚੀਜ਼ ਬੜੀ ਇਹਦੇ ਅੰਦਰ ਕਰਪਸ਼ਨ ਵੱਧ ਗਿਆ ਫਿਰ ਇਸ ਚੱਕਰ ਇੱਚ ਕਿਉਂਕਿ ਹਰ ਬੰਦੇ ਨੂੰ ਚਾਹੀਦੀ ਹੈ ਤੇ ਕਰਪਸ਼ਨ ਵੱਧ ਗਿਆ
ਉਹ ਦੱਬੇ ਤੇ ਦੱਬੇ ਰਹਿ ਜਾਂਦੇ ਆ
ਬਿਲਕੁਲ ਉਹੀ ਚੀਜ਼ ਏ ਕਿਸੇ ਨੂੰ ਨਸੀਬ ਵੀ ਨਹੀ ਹੁੰਦੀ ਨਾ ਇਹ ਚੀਜ਼ ਐ ਬਾਕੀ ਮੇਰੇ ਹਿਸਾਬ ਨਾਲ ਤੇ ਵੇਖੋ ਪ੍ਰਾਈਵੇਟ ਜੋਬ ਅੱਜ ਦੇ ਸਮੇਂ ਚ ਬੜੀ ਖ਼ਰਾਬ ਹੋ ਰਹੀਆਂ ਨੇ ਇਹਨਾਂ ਨੂੰ ਸਹੀ ਹੋਣਾ ਚਾਹੀਦਾ ਬਹੁਤ ਜ਼ਿਆਦਾ ਆਪਣੇ ਉੱਤੇ ਕੰਮ ਕਰਨਾ ਚਾਹੀਦਾ ਪ੍ਰਾਈਵੇਟ ਜੋੋਬਾਂ ਨੂੰ ਤੇ ਸਾਡੀ ਗੌਰਮੈਂਟ ਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਪ੍ਰਾਈਵੇਟ ਜੋਬ ਦੀ ਅੰਦਰ ਐਵਰੇਜ ਸੈਲਰੀ ਨੂੰ ਵਧਾਇਆ ਜਾਏ‌
ਸਮਥਿੰਗ ਸਮਗਲਿੰਗ ਧਿਆਨ ਦੇਣਾ ਚਾਹੀਦਾ ਮੇਰੇ ਮੁਤਾਬਿਕ ਜ਼ਿਆਦਾ ਵੀ ਨਹੀਂ ਬਟ ਸਮਖਿੰਗ ਸਮਖਿੰਗ ਧਿਆਨ ਦੇਣਾ ਚਾਹੀਦਾ ਇਸ ਚੀਜ਼ ਤੇ ਪ੍ਰਾਈਵੇਟ ਜੋਬਾਂ ਵਾਲਿਆਂ ਨੂੰ ਨਾਲੇ ਨਾ ਦੇਖੋ ਹੁਣ ਤੁਸੀਂ ਕਹਿ ਰਹੇ ਹੋ ਪ੍ਰਾਈਵੇਟ ਜੋਬ ਪ੍ਰਾਈਵੇਟ ਜੋਬ ਹਰ ਜਗ੍ਹਾ ਪ੍ਰਾਈਵੇਟ ਜੋਬ ਹਰ ਜਗ੍ਹਾ ਸਰਕਾਰੀ ਵੀ ਨਹੀਂ ਹੋ ਸਕਦੀ ਨਾ
ਸਰਕਾਰੀ ਨੀ ਹੋ ਸਕਦੀ ਨਾ ਤਾਂ ਹੀ ਤੇ ਕਹਿ ਰਿਹਾਂ ਪ੍ਰਾਈਵੇਟ ਜੋਬ ਨੂੰ ਹੀ ਤੇ ਗੌਰਮੈਂਟ ਨੂੰ ਧਿਆਨ ਦੇਵੇ ਕਿ ਪ੍ਰਾਈਵੇਟ ਜੋਬਾਂ ਦੀ ਸੈਲਰੀ ਵਧੇ ਐਵਰੇਜ ਬੰਦੇ ਦੀ ਸੈਲਰੀ ਵਧੇ ਉਹਦੀ ਫੈਸਿਲਿਟੀਜ਼ ਦਵੇ ਅਗਰ ਇੱਕ ਜੋਬ ਹੈਗੀ ਹੈ ਤੇ ਫੈਸਿਲਿਟੀਜ਼ ਦਵੇ ਤੇ ਹਰ ਬੰਦੇ ਨੂੰ ਪਕ ਕੇ ਤੇ ਰੱਖੇ ਕੱਚੇ ਤੇ ਕੋਈ ਬੰਦਾ ਨਾ ਰੱਖੇ
ਉਹੀ ਤੁਸੀਂ ਏਹ ਕਹਿਣਾ ਚਾਹ ਰਹੇ ਹੋ ਕਿ ਚੇਂਜਿਸ ਹੋਣ ਹਨਾ ਪ੍ਰਾਈਵੇਟ ਜੌਬ ਵਾਲਿਆਂ ਨੂੰ ਹਾਂ ਹਾਂ ਵਗੈਰਾ ਮਿਲੇ ਮੇਰੇ
ਬਿਲਕੁਲ ਫੈਸਿਲਿਟੀਜ਼ ਉਠਾ ਪਾਏ ਬੰਦਾ ਬੰਦੇ ਨੂੰ ਐ ਨਾ ਲੱਗੇ ਕਿ ਮੈਂ ਪ੍ਰਾਈਵੇਟ ਜੋਬ ਕਰ ਰਿਹਾ ਵਾਂ
ਇੱਕ ਸੈਲਰੀ ਦੇ ਨਾਲ ਪੀ ਐਫ ਮਿਲੇ ਨਾ ਬੰਦੇ ਨੂੰ ਮਜ਼ਾ ਆ ਜਾਏ
ਔਰ ਦੂਜੀ ਚੀਜ਼ ਮੈਂ ਇੱਕ ਚੀਜ਼ ਚਾਹੁੰਦਾ ਵਾਂ ਕਿ ਅਗਰ ਦੋ ਬੰਦੇ ਖੜੇ ਹੋ ਜਾਣ ਨਾ ਇੱਕ ਹੀ ਪੋਸਟ ਦੇ ਮਤਲਬ ਮੰਨ ਲਉ ਇੱਕ ਕੰਮਪਿਊਟਰ ਸਾਇੰਸ ਡਾਟਾ ਐਂਟਰੀ ਕਰ ਰਿਹਾ ਏ ਗੌਰਮੈਂਟ ਵੀ ਇੱਕ ਡਾਟਾ ਐਟਰੀ ਕਰ ਰਿਹਾ ਹੈ ਪ੍ਰਾਈਵੇਟ ਦੀ ਉਹ ਦੋਨੋ ਖੜੇ ਹੋ ਜਾਣ ਤੇ ਉਹਨੂੰ ਬਰਾਬਰ ਮਹਿਸੂਸ ਕਰਨ ਉਹ ਆਪ
ਫਿਰ ਉਹਨੂੰ ਪੈੇਹੇ ਤੇ ਘੱਟ ਵੱਧ ਮਿਲਦੇ ਹੁੰਦੇ ਆ ਨਾ
ਨਹੀਂ ਨਹੀਂ ਉਹੀ ਤਾਂ ਮੈਂ ਕਹਿ ਉਹੀਉ ਚੀਜ਼ ਕਹਿ ਰਿਹਾ ਸਾਡੀ ਗੌਰਮੈਂਟ ਨੂੰ ਇਹ ਚੀਜ਼ ਅੱਛੀ ਕਰਨੀ ਚਾਹੀਦੀ ਹੈ ਕਿ ਇੱਕ ਪ੍ਰਾਈਵੇਟ ਬੰਦੇ ਦੀ ਵੀ ਉਨੀ ਸੈਲਰੀ ਮਿਲੇ ਤੇ ਗੌਰਮੈਂਟ ਬੰਦੇ ਨੂੰ ਵੀ ਉਨੀ ਸੈਲਰੀ ਮਿਲੇ ਜੋ ਫੈਸਿਲਿਟੀਜ਼ ਜੋ ਰੂਮ ਔਰ ਐਵਰੀਥਿੰਗ ਮਿਲ ਰਿਹਾ ਉਹਨਾਂ ਨੂੰ ਵੀ ਉਨਾ ਹੀ ਮਿਲੇ
ਇੱਕ ਬੰਦਾ ਅਕਾਊਂਟਡ ਹੁੰਦੇ ਸੁਦੇ ਇੰਨਾ ਵਧੀਆ ਉਹਨੂੰ ਇੰਨੇ ਘੱਟ ਪੈਸੇ ਮਿਲੇ ਨੇ ਇੱਕ ਬੰਦੇ ਨੂੰ ਬਹੁਤ ਜ਼ਿਆਦਾ ਮਿਲ ਰਹੇ ਨੇ ਬਾਕੀ ਮੈਂ ਕਿਹਾ ਸੀ। ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਚਲੋ ਠੀਕ ਹੈ ਕਰਦੇ ਹਾਂ, ਆਪਾਂ ਗੱਲ
ਫਿਰ ਕਰਨੇ ਹਾਂ, ਕਿਸੇ ਟੋਪਿਕ 'ਤੇ ਗੱਲ ਠੀਕ ਹੈ ਸਤਿ ਸ